ਹੈਲੋ।
ਹੈਲੋ। ਸਸ਼ ਰੀ ਕਾਲ ਜੀ, ਸਸ ਰੀ ਕਾਲ, ਹੋਰ ਕੀ ਹਾਲ ਨੇ। ਬਸ ਵਡੀਆ ਐ ਵਡੀਆ, ਵਧੀਆ।
ਅ ਚਲ, ਸੰਡੇ ਮਨਾ ਰਹੇ ਹੋ ਲੱਗਦਾ।
ਹਾਂਜੀ, ਸੰਡੇ ਮਨਾ ਰਹੇ ਹਾਂ।
ਗਰਮੀ ਤੇ ਬਹੁਤ ਜ਼ਿਆਦਾ ਹੋਈ ਪਈ, ਬਹੁਤ ਹੀ।
ਹ ਹੈਂ ਮੈਂ ਚੱਲਣਾ ਯਾਰ ਏਧਰ। ਹੈਂ, ਹੈਲੋ।
ਹਾਂਜੀ- ਹਾਂਜੀ।
ਹਾਂਜੀ।
ਮੈਂ ਕਿਹਾ ਭਾਬੀ ਠੀਕ ਨੇ।
ਹਾਂ ਵਧੀਆ- ਵਧੀਆ ਫਸਟ ਕਲਾਸ, ਵਡੀਆ।
ਹੋਰ ਸੁਣਾਓ ਨਵੀਂ ਤਾਜੀ, ਮੈਂ ਵੀ ਵਧੀਆ ਜੀ।
ਕਿੰਨਾ ਟੈਂਪਰੇਚਰ ਹੋ ਰੱਖਿਆ, ਸੰਗਰੂਰ ਦਾ।
ਟੈਂਪਰੇਚਰ ਟੂੰਪਰੇਚਰ ਤੇ ਨੀ ਚੈੱਕ ਕੀਤਾ, ਗਰਮੀ ਬੋਤ ਜ਼ਾਦਾ ਏ। ਹਾਂ ਏਸੀ ਤੋਂ ਬਿਨਾਂ ਬਹਿ, ਪੱਖਿਆਂ ਦੀ ਤਾਂ ਹਵਾ ਹੀ ਨਹੀਂ ਲੱਗ ਰਹੀ।
ਨਾ ਪੱਖੇ ਦੀ ਤਾਂ ਹਵਾ ਨੀ ਲੱਗਦੀ।
ਹੂੰ, ਤੁਸੀਂ ਦੱਸੋ ਹੋਰ ਗੋਲੂ ਠੀਕ ਐ, ਛੁੱਟੀ ਹੋਣੀ ਅੱਜ ਤਾਂ ਗੋਲੂ ਦੀ।
ਨਾ ਗੋਲੂ ਦੀ ਛੁੱਟੀ ਕੋਈ ਨੀ ਹੁੰਦੀ, ਛੁੱਟੀ ਉਹ ਆਪੇ ਕਰ ਲਏ, ਜਦੋਂ ਮਰਜ਼ੀ ਕਰ ਲਏ, ਬਾਕੀ ਡਰਦਾ ਨਹੀਂ ਐ, ਹੂੰ।
ਚਲੋ ਵਧੀਆ ਗੱਲ ਐ।
ਸਵੇਰ ਦਾ-ਸਵੇਰ ਦਾ ਘਰ, ਹੁਣ ਤੱਕ ਘਰ ਹੀ ਸੀਗਾ, ਹੁਣ ਥੋੜ੍ਹੀ ਦੇਰ ਗਿਆ ਕੰਮ ਵਾਸਤੇ।
ਅੱਛਾ-ਅੱਛਾ ਜੀ।
ਪਤਾ ਨਹੀਂ, ਬਾਕੀ ਸਾਨੂੰ ਝੂਠ ਬੋਲਕੇ ਕਿੱਧਰ ਗੈ।
ਨਹੀਂ, ਤੁਹਾਨੂੰ ਤੇ ਕਿਉਂ ਝੂਠ ਬੋਲੇਗਾ ਅਗਲਾ।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
ਬੱਚਿਆਂ ਨੇ, ਕਿਉਂ ਝੂਠ ਬੋਲਣਾ।
ਹੂੰ, ਅੱਛਾ।
ਐਸਾ ਡੌਂਸ, ਫਿਲਮ ਦੇਖਕੇ ਆਇਆ ਸੀ। ਕੈਰੀ ਔਨ ਜੱਟਾ। ਆ ਸਾਰ ਸਾਡੇ ਫ਼ਿਲਮ ਦੇਖਕੇ ਆਏ ਨੇ, ਸਰ ਜੀ ਛੋਟੇ।
ਅੱਛਾ।
ਉਹ ਲੱਗੀ ਏ ਨਾ, ਕੈਰੀ ਔਨ ਜੱਟਾ ਫੋਰ। ਆਪਣੇ ਉੱਧਰ ਤੇ ਨੀ, ਪੰਜਾਬੀ ਫਿਲਮਾਂ ਲੱਗਦੀਆਂ? ਜਲਦੀ-ਜਲਦੀ, ਅੱਛਾ। ਪੰਜਾਬ ਵਿੱਚ ਪਹਿਲੇ ਲੱਗਦੀਆਂ ਨੇ।
ਨਹੀਂ ਲੱਗ ਜਾਂਦੀ ਇੱਥੇ ਵੀ, ਜੇ ਵਧੀਆ ਫਿਲਮ ਹੋਵੇ ਕੋਈ। ਜਿਸ ਤਰ੍ਹਾਂ ਕੈਰੀ ਔਨ ਜੱਟਾ। ਖੋਂ ਖੋਂ
ਕਿਵੇਂ ਦੀ ਏ? ਵਧੀਆ। ਕਹਿੰਦਾ ਵਧੀਆ ਹੈਗੀ ਆ ਫਿਲਮ। ਹੁਣੀ ਦੇਖਕੇ ਅੰਦਰ ਹੀ ਵੜਿਆ ਬਸ।
ਅਚਾਂ
ਗਿਆ ਸੀ ਅੱਜ, ਦੇਖਣ। ਬਾਕੀ ਤਿੰਨ ਵਾਲੀਆਂ ਤੇ ਵਧੀਆ ਨੇ, ਤਿੰਨੋ ਵੇਖੀਆਂ ਹੋਈਆਂ ਨੇ ਚਲੋ, ਇਹ ਵੀ ਦੇਖ ਆਵਾਂਗੇ। ਤੁਸੀਂ ਨੀ ਵੇਖਦੇ, ਫਿਲਮ ਪੰਜਾਬੀ?
ਹਾਂ ਨਹੀਂ ਵੇਖਦੇ ਆਂ, ਵੇਖਦੇ ਆਂ। ਕੋਈ ਟਿਕਟ ਦਵਾਦੇ ਤੇ ਵੇਖ ਲਈ ਦੀ ਹੈ।
ਹਾਹਾਹਾ--ਅੱਛਾ। ਇਹ ਵੀ ਠੀਕ ਏ, ਪੱਲਿਓ ਲਾਕੇ ਨੀ ਦੇਖਣੇ।
ਪੱਲੋਂ ਲਾਕੇ ਨੀ ਵੇਖਣੀ। ਆਈ ਜਾਣੀ, ਹੁਣੀ ਟੀਵੀ ਤੇ, ਆਜੇਗੀ।
ਨਹੀਂ, ਇੰਨੀ ਜਲਦੀ ਤਾਂ ਨਹੀਂ ਆਣ ਲੱਗੀ, ਹਲੇ ਤੇ ਥੀਏਟਰਸ ਤੇ ਹੀ ਲੱਗੀ ਹੈ।
ਚਲੋ, ਵੇਟ ਕਰ ਲਾਂਗੇ, ਅਸੀਂ ਕਿਹੜਾ ਇੱਧਰ ਹੈ ਕਿ, ਉਹ ਪਹਿਲਾਂ ਹੀ ਵੇਖਕੇ ਸ਼ੋਅ ਕਰਨਾ, ਕਿ ਅਸੀਂ ਦੇਖੀਏ।
ਆ, ਇਹ ਤੇ ਹੈਹੀ ਏ। ਬੱਚਿਆਂ ਨੂੰ ਸੀ ਬਾਈ ਅਸੀਂ ਦੇਖਕੇ ਆਈਏ, ਮੈ ਕਿਹਾ ਜਾਓ, ਦੇਖ ਆਓ।
ਅੱਛਾ। ਕੋਣ-ਕੋਣ ਗਿਆ ਹੀ?
ਇਹ ਆਪਣੇ ਫਰੈਂਡਸ ਨਾਲ ਗਏ। ਅੰਸ਼ ਆਪਣੇ, ਦੋਸਤਾਂ ਨਾਲ ਗਿਆ ਸੀ।
ਅੱਛਾ, ਦੋਸਤਾਂ ਨਾਲ ਗਿਆ ਹੀ।
ਹਾਂਜੀ-ਹਾਂਜੀ।
ਵਿਕ ਏਂਡ ਜੇਗਾ, ਓਹਨੂੰ ਦੋਸਤਾਂ ਨਾਲ ਨਾ ਭੇਜਿਆ ਕਰ, ਆਪ ਖਾਨ ਜਾਇਆ ਕਰੋ ਨਾਲ।
ਨਹੀਂ ਦੋਸਤ, ਐ ਸ਼ਹਿਰ ਦੇ ਨੀ ਨਾ, ਘਰ ਦੇ ਸਾਹਮਣੇ ਮੁੰਡਾ ਏ। ਕੋਈ ਏਡੇ ਵੱਡੇ ਨੀ ਆ, ਇੱਕ ਨੌਵੀਂ'ਚ ਪੜ੍ਹਦਾ, ਇੱਕ ਦਸਵੀਂ'ਚ ਪੜ੍ਹਦਾ।
ਆਹ ਹੁਣ
ਆਲ, ਨਾਲ ਦੇ ਹੀ ਨੇ ਮਹੱਲੇ, ਆਪਣੇ ਗੁਆਂਢ ਦੇ ਹੀ ਨੇ। ਬਾਹਰੋਂ-ਬੂਰੋਂ, ਸ਼ਹਿਰੋ-ਸ਼ੁਰੋਂ ਕੋਈ ਨੀ ਹੈਗੇ।
ਰਿੰਪੀ ਫਰੈਂਡ ਨੂੰ ਨਹੀ ਲੈਕੇ ਗਏ?
ਰਿੰਪੀ ਨਹੀਂ ਫਿਲਮਾਂ ਵੇਖਦਾ, ਉਹਨੂੰ, ਹੁਨ ਸ਼ੌਕ ਨੀ ਹੈਗਾ।
ਅੱਛਾ।
ਉਹ ਵੀ ਹੁਣੇ ਕੰਮ ਤੋਂ ਆਏ ਨੇ, ਬਸ ਕਹਿੰਦੇ ਸੀ ਗੱਡੀ ਦੇਣੀ ਏ, ਹੁਣ ਆਕੇ ਰ੍ਹੋਟੀ ਖਾਕੇ ਸੁ ਤੇ ਨੇ, ਸਵੇਰੇ ਜਲਦੀ ਉੱਠਕੇ ਚਲੇ ਗਏ ਸੀ।
ਅੱਛਾ।
ਹਾਂਜੀ, ਮੈਂ ਤੇ ਕਿਹਾ ਸੀ ਸੰਡੇ ਇਹਨੂੰ ਲੈ ਜਾਓ ਕੰਮ ਤੇ ਕਹਿੰਦੇ ਚੱਲ ਸੁੱਤਾ ਰਹਿਣ। ਮੈਂ ਕਿਹਾਈਂ ਕਹਿ ਕਹਿ ਕੇ ਸੁੱਤਾ ਰਹਿਣਦੇ ਸੁੱਤਾ ਰਹਿਣਦੇ।
ਨਾ ਨਾ ਪਤਾ ਕੀ ਚੱਕਰ ਲਗਾਓ ਜੇਧਰ ਕੀ ਆਉਂਦਾ ਨਾ ਜਿੰਨਾ ਲਗਾਣਾ ਲਗਾਓ ਫਰ ਕੱਲ੍ਹ ਨੂੰ ਇੱਧਰ ਕੀ ਬਾਹਰ ਕਨੇਡਾ ਜਾਣਾ ਹੋਏ ਕਿਤੇ ਜਾਣਾ ਹੋਏ ਬੰਦੇ ਨੂੰ ਬੜੀ ਸਹਾਨ ਸਹੂਲਤ ਹੁੰਦੀ ਹੈ।
ਹਾਂਜੀ, ਅੱਪ ਦਾ ਕੰਮ ਧਿਆ।
ਨਹੀਂ ਹੱਥ ਦਾ ਕੰਮ ਆਦਾ ਨਾ ਕਿਤੇ ਵੀ ਆ ਕੇ ਬੰਦਾ ਕਰ ਲੈਂਦਾ ਇਹ ਸਹੂਲਤ ਬੜੀ ਹੁੰਦੀ ਹੈ।
ਹੂੰ, ਇਹ ਤੇ ਹੈਂ ਏ ਜੀ
ਫਿਰ ਕੀ ਪਤਾ ਬਾਪੂ ਨੂੰ ਉੱਥੇ ਬੁਲਾ ਲਏ।
ਆ, ਹਾ ਹਾ ਹਾ
ਪਾਪਾ ਤੂ ਵੀ ਆ ਜਾ ਛੱਡ ਬੜੇ। ਬੜੀਆਂ ਇੱਧਰ ਕਿ ਇੱਥੇ ਦੀ ਗੱਡੀਆਂ ਕਰ ਲਈਆਂ ਜਾਂ ਹੁਣ ਕਨੇਡਾ ਦੀ ਗੱਡੀਆਂ ਸਾਡੇ ਨਾਲ ਕਰ
ਪਾਪਾ ਤੇ ਗਿਆ ਹੋਇਆ ਇੱਕ ਵਾਰ ਪਹਿਲਾਂ ਜਾਈ ਆਇਆ।
ਅੱਛਾ ਵੇਲਾ
ਉਹ ਤੇ ਇੱਧਰ ਅਰਬੀਅਨ ਕੰਟਰੀ ਗਏ ਸੀ ਓਮਾਨ।
ਕੰਟਰੀ ਚ ਤੇ ਹੁਣ ਇੱਥੇ ਬੁਲਾਣਗੇ ਨਾ ਕਨੇਡਾ ਮਿੰਨੀ ਪੰਜਾਬ ਚ ਮਿੰਨੀ ਪੰਜਾਬ ਚ।
ਮਿੰਨੀ ਪੰਜਾਬ ਵਿਚ ਸਈ ਗੱਲ ਐ ਬੋਤ ਬੰਦਾ ਪੰਜਾਬ ਦੈ ਕਨੇਡਾ ਚ। ਕਨੇਡਾ ਨੂੰ ਤੇ ਐਈ ਬਣਾਇਆ ਹੋਇਆ ਏ ਬਸ। ਐ ਜਿਵੇਂ ਐਥੇ ਪਿਆ ਹੁੰਦਾ ਬਸ ਚੜੋ ਤੇ ਪਹੁੰਚ ਜੋ।
ਤੇ ਤੇਰੀ ਕੁੜੀ ਦਾ ਨੀ ਬਣਿਆ ਵੀ ਬਾਰ ਦਾ।
ਨਾ ਹਲੇ ਫੇਰ ਬੱਸ। ਸਟੱਡੀ ਕਰਨ ਲਾਗੀ ਆਪਣਾ ਬੀਕੌਮ ਵਗੈਰਾ ਹੁਣ ਕਲੀਅਰ ਕਰਲੇ ਲਾਸਟ ਸਾਲ ਐ।
ਅੱਛਾ ਲਾ ਸਾਲ ਐ।
ਹਾਂਜੀ-ਹਾਂਜੀ ਲਾਸਟ ਸਮੈਸਟਰ ਫਾਈਨਲ ਈਅਰ।
ਬਾਕੀ ਦੇਖੋ ਹਾਂਜੀ-ਹਾਂਜੀ
ਪਲੱਸ ਟੂ ਚ ਕਿੰਨੇ ਪਰਸੈਂਟ ਨੰਬਰ ਸੀ?
ਇਹਦੇ ਏਟੀ ਟੂ।
ਚੱਲ ਹੁਣ ਹੁਣ ਕਿੰਨੇ ਆਣਗੇ ਅੱਗੋਂ ਅੱਗੋਂ ਫਿਰ ਐਮ ਕੋਂਮ ਕਰਾ ਦੀ।
ਹਾਂਜੀ ਹਾਂ ਕਰੇਗੀ ਪੜ੍ਹੇਗੀ ਹੋਰ ਕੀ।
ਬਾਈ ਮੈਂ ਛੱਡ ਕੇ ਆਵਾਂਗਾ ਮੈਂ ਮੈਨੂੰ ਨੀ ਚਾਈਦੀ ਮੈਨੂੰ ਮੋਟਰਸਾਈਕਲ ਚਈ ਮੈਂ ਤਾਂ ਐਕਟੀਵ ਚਈ ਮੈਨ ਜਾਣਾ ਹੈਲੋ।
ਤੀਏ ਕੋਲ ਇੰਟਰਨਸ਼ਿਪ ਹੈਗੀ ਐ ਨਾ ਫੇਰ ਓ ਕਰੇਗੀ ਹਲੇ ਹੁਣ ਤੇ।
ਅੱਛਾ।
ਹਾਂਜੀ।
ਇੰਡੀਆ ਵਿੱਚ ਈ ਜੋਬ ਵਧੀਆ ਮਿਲ ਜਾਣ ਤੇ ਬੱਚੇ ਬਾਰ ਕਿਉ ਜਾਣ।
ਨਈ-ਨਈ ਮਿਲ ਜਾਂਦੀ ਏ ਕਰਨ ਵਾਲੇ ਬੱਚਿਆਂ ਨੂੰ ਤਾਂ ਬੜਿਆ ਕੁੱਛ ਮਿਲਦਾ ਕੜ ਏਥੇ ਕਰਾ ਰੇ ਨੇ ਏਥੇ ਲੋਕਾਂ ਨੇ ਬਣਾ ਰੱਖਿਆ ਆਪਣਾ।
ਹਾਂਜੀ ਹਾਂ। ਇਥੇ ਤੇ ਪੰਜਾਬ ਵੱਲ ਤੇ ਜਾਦਾ ਈ ਏ ਬਈ ਬਾਰ-ਬਾਰ-ਬਾਰ ਜਾਣਾ ਬਾਰ ਜਾਣਾ।
ਤੇ ਇੰਟਰਨਸ਼ਿਪ ਦਾ ਕਿੱਥੇ ਆਇਆ ਇੱਥੇ ਆਇਆ?
ਨਾ ਏਥੇ ਈ ਕਰੇਗੀ ਲੋਕਲ ਈ ਸੰਗਰੂਰ ਵਿੱਚ ਈ।
ਅੱਛਾ।
ਹਾਂਜੀ-ਹਾਂਜੀ ਬਾਰ ਤੇ ਕਿੱਥੇ ਜਾਨਾ ਐ ਏ ਕੋਲੇਜ ਵੱਲੋਂ ਹੈਗੀ ਐ ਨਾ। ਮਤਲਬ ਫਰੀ ਇਹਨਾਂ ਨੂੰ ਹਾਂਜੀ। ਤੇ ਬਸ ਉਹ ਪਹਿਲੀ ਤੋਂ ਸਟਾਰਟ ਏ ਇੱਕ ਤਰੀਕ ਤੋਂ।
ਇਹਨੂੰ ਕਈ ਦਿਲ ਲਗਾ ਕੇ ਕਰੇਗੀ।
ਹਾਂਜੀ-ਹਾਂਜੀ
ਤੇ ਉਦਾ ਕਾਰਨ ਪਤਾ ਕੀਏ ਏ ਜੇੜਾ ਨਾ ਉੱਪਰ ਤੱਕ ਰਿਕਾਰਡ ਜਾਂਦਾ ਏਦਾ।
ਹਾਂ ਏ ਤੇ ਹੈ। ਬੱਚੇ ਵੀ ਇੰਟੈਲੀਜੈਂਸ ਵੇਖਦੇ ਨੇ।
ਹਾਂ ਇੱਥੇ ਪ ਇੱਥੇ ਸਾਰਾ ਕੁਝ ਸਕਿਲ ਦਾ ਪਤਾ ਲੱਗ ਜਾਂਦਾ ਵੀ ਕਿੰਨਾ ਅੰਦਰ ਸਕਿਲ ਹੈਗਾ।
ਹੂ ਉਹ ਤੇ ਹੈ ਈ ਹੈ
ਜਾਲੀ ਵਾਲਾ ਦਰਵਾਜ਼ਾ ਲਗਾ ਕੇ ਆ ਹੋਰ। ਸੁਣਾਓ ਨਿੱਕੀ ਆਈਏ।
ਨਾ-ਨਾ ਨਿੱਕੀ ਨੀ ਆਈ ਉਹ ਹੈ ਕੀ ਜੀ ਨਾ ਫਰਸ਼ੀ। ਗੁਰਦੁਆਰੇ ਜਾਣਾ ਕਹਿੰਦੀ ਐਕਟੀਵਾ ਦਿਓ।
ਹੈਲੋ, ਇਹ ਕੌਣ ਬੋਲਦਾ? ਪਿਆ ਹਰਸ਼ੀ?
ਹਾਂ
ਅੱਛਾ ਨੀਗੀ
ਕਹਿੰਦੀ ਗੁਰਦੁਆਰੇ ਜਾਣਾ? ਗੁਰਦੁਆਰੇ ਜਾਣਾ ਐਕਟਿਵਾ ਦੋ ਜਾਂਦੀ ਹੈ ਨਾ?
ਅੱਛਾ-ਅੱਛਾ, ਠੀਕ ਹੈ-ਠੀਕ ਹੈ।
ਇਹਦਾ ਮਤਲਬ ਮੈਂ ਛੱਡ ਆਂਦਾ ਹਾਂ ਨਹੀਂ ਮੈਂ ਕਿਹਾ ਨੂੰ ਛੱਡ ਆਉਂਦਾ ਹਾਂ। ਇਹ ਦੇਖਿਓ ਮੈਨੂੰ ਚਾਹੀਦੀ ਹੈ ਐਕਟੀਵਾ ਚਾਹੀਦੀ ਮੈਂ ਤੈਨੂੰ ਛੱਡ ਆਂਦਾ।
ਹੁੱਡਾ
ਹਾਂ, ਫੋਨ ਕਰਦੇ- ਮੈਂ ਲੈਵਾਂਗਾ ਫਿਰ ਬਾਅਦ ਚੋਂ ਜਾ ਕੇ।
ਵਧੀਆ ਗੱਲ ਹੈ ਚਲੋ ਚੰਗੀ ਜਗ੍ਹਾ ਹੈ। ਜਾ ਰਿਹਾ ਬੱਚਾ ਕੱਲੀ ਜਾਂਦੀ ਹੈ।
ਹਾਂ-ਹਾਂ-
ਠੀਕ ਹੈ। ਹੋਰ
ਬਸ ਬੜੀਆ-ਬੜੀਆ ਜੇੜਾ ਟਾਈਮ ਕੱਢ ਜੇ।
ਹੋ ਗਿਆ ਖਾਣਾ-ਪੀਣਾ ਦੁਪਹਿਰ ਦਾ। ਚਾਹ ਤੁਹਾਡੀ ਤੇ ਚਾਹ ਦੀ ਤਿਆਰੀ ਹੋਣੀ ਏ।
ਨਾ ਤੂੰ ਚਾਹ ਪੀ ਕੇ ਜਾਵਾਂਗਾ ਮੈਂ ਵੀ ਚੱਲਾ ਸੀ ਨਾ ਓਧਰ ਓ ਆਏ ਹੋਏ ਨੇ ਦੀਦੀ ਓਨੀ ਆਏ ਹੋਏ ਨੇ ਨਾ।
ਅੱਛਾ ਪਪੜ ਦੀਦੀ ਹੋ ਰਹੀ
ਹਾਂ
ਕਦੋਂ ਆਏ
ਅੱਜ ਆਏ ਨੇ ਹੂ
ਅੱਛਾ ਗੋਲਡੀ ਭਈਆ ਹੋਰੀ ਆਏ ਹੋਏ ਨੇ ਇਧਰ ਹੀ
ਹਾਂ
ਠੀਕ ਹੈ, ਚਲੋ ਵਧੀਆ ਮਿਲ ਆਓ।
ਹੂ,,, ਨਹੀਂ ਚਾਰ ਨੇ ਦੋ ਆਈਆਂ ਦੋ ਨਹੀਂ ਆਈਆਂ।
ਅੱਛਾ-ਅੱਛਾ ਜੀ ਠੀਕ ਹੈ ਮੈਨੂੰ ਬਾਏ ਫੇਸ ਤੇ ਪਛਾਣ ਹੈਗੀ ਹੈ ਨਾਮ ਤੋਂ ਨੀ ਪਤਾ ਕੌਣ ਕਿਹੜੀ ਹੈ।
ਉਹ ਤਾਂ ਇੱਕ ਜਲੰਧਰ ਵਾਲੀ ਆਈ ਹੋਈ ਸੀ-ਪਿੰਕੀ ਦੀਦੀ ਤੇ ਇੱਕ ਪੱਪੜ ਦੀਦੀ।
ਉਹ ਜਿਹੜੇ ਭਾਰੇ ਜਿਹੇ ਨੇ
ਨਹੀਂ-ਨਹੀਂ, ਹੁਣ ਤਾਂ ਭਾਰੀਆਂ ਸਾਰੇ ਹਲਕੇ ਇੱਕ ਤਾਂ ਛੋਟੇ ਜਿਹੇ ਕੱਦ ਦੀ ਹੈਨਾ।
ਹਾਂ-ਹਾਂ, ਹਾਂ-ਹਾਂ, ਹਾਂ, ਅੱਛਾ-ਅੱਛਾ
ਕਬੱਡੀ ਨਹੀਂ ਆਈ ਜਿੜ ਦੋਨੋਂ ਵਿਚਿਚਲੀਆਂ ਉਹ ਆਈਆਂ।
ਠੀਕ ਆ-ਠੀਕ ਆ। ਚਲੋ ਵਧੀਆ ਗੱਲ ਹੈ ਬੱਚੇ ਤਾਂ ਸਭ ਦੇ ਵੱਡੇ-ਵੱਡੇ ਹੋ ਗਏ ਹੋਣੇ ਆ।
ਹਾਂ ਵਿਆਹ ਹੀ ਗਏ ਨੇ।
ਚਲੋ ਵਧੀਆ ਗੱਲ ਹੈ।
ਦੇ ਨਿਆਣੇ ਰਹਿ ਗਏ ਨੇ।
ਅੱਛਾ ਜੀ, ਚਲੋ ਵਧੀਆ। ਚਲੋ ਛੱਡਓ ਤੁਸੀਂ ਅਰਸ਼ੀ ਨੂੰ, ਫਿਰ ਗੱਲ ਕਰਦੇ ਓਕੇ ਜੀ।
ਹਮ